ਹੂ
ਹੈਲੋ।
ਹਾਂ ਬੋਲ ਨਾ ਮੈਂ ਸੁਣ ਰਹੀ ਆ।
ਕਿੱਥੇ ਚਲ ਗਈ ਸੀ?
ਕੁਛ ਨੀ ਮੈਂ ਥੋੜਾ ਫੋਨ ਚ ਕੁਛ ਵੇਖਣ ਡਹੀ, ਹਾਲੇ ਮੈਨੂੰ ਆਪਣਾ ਸਕਿਨ ਕੇਅਰ ਕਰਨਾ ਵਾ ਉਹ ਕੀਤੇ ਬਿਨਾਂ ਤਾਂ ਮੈਂ ਸੌਣ ਨਹੀਂ ਸਕਦੀ ਹੋਰ ਵੀ ਕਰੀਮ ਲਗਾਉਂਦੀ ਆ ਮੈਂ।
ਕਿਹੜੀ ਕ੍ਰੀਮ?
ਟੈਨਿੰਗ ਵਾਲੀ ਕ੍ਰੀਮ ਲਗਾਉਂਦੀ ਐ।
ਵਾਲੀ।
ਟੈਂਨਿੰਗ ਵਾਲੀ ਕ੍ਰੀਮ ਲਗਉਂਦੀ ਆ ਬਸ, ਇਹੀ ਹੈ ਮੇਰੇ ਸਕਿੰਨ ਹਾਂ ਹਾਂ ਹੁੰਦਾ ਐ।
ਅਰੇ ਇਹਦੇ ਚ ਹੱਸਣ ਦੀ ਕੋਈ ਗੱਲ ਨੀ ਆ। ਫਿਰ ਮੈਂ ਵੀ ਯੂਜ ਕਰੂੰਗੀ ਨਾ ਇਸ ਕਰਕੇ ਪੁੱਛਣ ਡਹੀ ਆ।
ਹਾਂ ਹੁੰਦਾ ਐ ਰੰਗ ਸਾਫ਼।
ਰੰਗ ਸਾਫ਼ ਹੋ ਜਾਂਦਾ ਵਾ ਤੇਰਾ ਹੋ ਗਿਆ ਵਾ।
ਪਤਾ ਨੀ ਜਿਹੜੇ ਮੈਨੂੰ ਵੇਖੋਗੇ ਉਹੀ ਮੈਨੂੰ ਦੱਸ ਸਕ ਵੇਖ ਕੇ ਮੈਂ ਗੋਰੀ ਲਗਦੀ ਕਿ ਮੈਂ ਕਾਲੀ ਲੱਗਦੀ।
ਹੁਣ ਕਿਹਨੂੰ ਵਖਾਲੀਏ ਠੀਕ ਏ ਮੈਂ ਆਊਂਗੀ ਤੇਰੇ
ਉਹਨੇ ਆਉਣਾ ਵਾ ਉਹਨੂੰ ਉਹਦੇ ਕੋਲ ਮੈਂ ਜਾਊਗੀ ਤੇ ਉਹ ਮੈਨੂੰ ਦੱਸੂਗੀ ਮੇਰੇ ਚ ਕੀ ਕਮੀ ਆਈ ਏ।
ਕਿਹੜੀ ਫਰੈਂਡ ਨੇ ਆਉਣਾ ਵਾ?
ਮੇਰੀ ਫਰੈਂਡ ਨੇ ਆਉਣਾ ਵਾ ਜੋਤੀ ਨੇ।
ਕਿਦੋਂ?
ਓ ਜੁਲਾਈ ਆ ਗਈ ਏ ਨਾ ਹੁਣ ਆਪਣੀ ਮਾਂ ਘਰ ਆਉਗੀ ਫਿਰ ਮੈਂ ਉਹਦੇ ਨਾਲ ਮਿਲਣ ਜਾਊਂਗੀ, ਘੁੰਮਣ ਜਾਊਂਗੀ।
ਤੇ ਜੁਲਾਈ ਚ ਇਹੋ ਜਿਹਾ ਕੀ ਐ ਜੋ ਜੁਲਾਈ ਚ ਆਉਣਾ ਵਾ, ਏਦਾਂ ਵੀ ਤੇ ਆ ਸਕਦੀ ਏ ਨਾ।
ਜੁਲਾਈ 'ਚ ਉਹਨਾਂ ਦੀ ਕੋਈ ਰਸਮ ਹੈਗੀ ਉਹਨੇ ਉਹ ਰਸਮ ਪੂਰੀ ਕਰਨ ਦੇ ਲਈ
ਅੱਛਾ ਰਸਮ ਪੂਰੀ ਕਰਨ ਆਉਣਾ ਉਹਨੇ।
ਹਾਂ ਤੇ ਉਹਨੇ ਰਹਿਣਾ ਵਾ ਕੁਛ ਟਾਈਮ।
ਅ ਹਾਂ ਕਿਤੇ ਜੋਤੀ ਦਾ ਬੇਬੀ ਤੇ ਨੀ ਹੋਣ ਵਾਲਾ ਵਾ।
ਨਹੀਂ ਨਹੀਂ ਉਹਨਾਂ ਦੇ ਜਿਸ ਤਰ੍ਹਾਂ ਸਾਡੇ ਚ ਸਾਵਨ ਹੁੰਦਾ ਵਾ ਨਾ। ਉਤਰਾ ਉਹਨਾਂ 'ਚ ਵੀ ਹੁੰਦਾ ਵਾ।
ਆਹ ਮੈ ਸੋਚਿਆ ਕਿ ਗਿਫਟ ਜੋਤੀ ਦਾ ਬੇਬੀ ਦੀਏ
ਨਈ ਜਿਸ ਤਰ੍ਹਾਂ ਸਾਵਣ ਹੁੰਦਾ ਸਾਡੇ ਉਸ ਲਈ ਉਹਨੇ ਵੀ ਇੱਕ-ਇੱਕ ਮਹੀਨਾ ਤੱਕ ਰਹਿਣਾ ਵਾ।
ਹਾਂ-ਹਾਂ ਤੇ ਫਿਰ ਘੁੰਮਣ ਜਾਊਗੀ ਫਿਰ ਉਹਦਾ ਬੰਦਾ ਕੁੱਛ ਬੋਲੂਗਾ ਨੀ।
ਉਹ ਵੀ ਉਹਦੇ ਵੀ ਮੈਸੇਜ ਤੋ ਪਤਾ ਚੱਲਦਾ ਕਿ ਉਹ ਵੀ ਕੋਈ ਬਹੁਤ ਖੁਸ਼ ਨੀ ਐ ਆਪਣੇ ਸਹੁਰੇ 'ਚ ਵਿਚਾਰੀ।
ਹਾਂ ਤੇ ਉਦੋਂ ਬੰਦਾ ਤੇ ਵੇਖ ਕੇ ਖੱਲੀ ਬੱਲੀ ਲੱਗਦਾ ਖੱਲੀ ਬੱਲੀ।
ਅਤੇ ਬਸ ਕੱਟਣ ਈ ਡਈ ਏ ਉਹਦੀ ਵੀ ਜ਼ਿੰਦਗੀ ਹੁਣ।
ਮੈਂ ਤੇ ਪਹਿਲੇ ਦਿਨ ਵੇਖ ਕਹਿ ਤਾ ਏ ਖੱਲੀ ਦਾ ਭਰਾ ਲੱਗਣ ਡਿਆ।
ਹੁਣ ਮੈਂ ਲਾਗੇ ਬਉਗੀ ਤੇ ਮੈਂ ਉਹਨੂੰ ਪੁੱਛੂਗੀ ਕਿ ਦੱਸ ਤੇਰਾ ਦੁੱਖ ਕੀ ਐ‌ ਤੇ ਸੁਣ ਮੇਰਾ ਦੁੱਖ ਕੀ ਐ।
ਸਈ ਗੱਲ ਏ ਨਾ। ਕੀ ਬੋਲਿਆ, ਪੈਸਾ ਤੇ ਕਿਉ ਕਰਨ ਆ ਜ਼ਿਆ ਪੈਸਾ ਕੀ ਆ ਮਤਲਬ ਸੀ ਵੀ ਆ ਕੇ ਰੋਟੀ ਖਾਣ-ਪੀਣ ਦੀ ਟੈਨਸ਼ਨ ਨੀ ਆ ਹੋਰ ਕੀ।
ਹਾਂ ਬਹੁਤ ਈ ਅਲੱਗ ਨਾ ਪੈਸਾ ਤੇ ਨੀ ਆ ਏ ਕਿ ਕਰ-ਕਰ। ਚੰਗਾ ਵਾ ਬਸ ਵਹੀ ਆ ਕੱਪੜੇ ਲੱਤੇ ਮਿਲ ਜਾਣੇ ਪਰਤ ਤਿਉਹਾਰ ਤੇ।
ਪੈਸਾ ਥੋੜੀ ਐ, ਬਸ ਇਹੀ ਹੈ ਕਿ ਗਰੀਬ ਘਰਦੀ ਕੁੜੀ ਸੀ। ਤੇ ਰੋਟੀ ਪਾਣੀ ਬਣਾ ਦੀ ਟੈਸ਼ਨ ਨਈ ਆ, ਪੈਸੇ ਦੀ ਥੋੜੀ ਬਹੁਤੀ ਟੈਸ਼ਨ ਨਈ ਆ। ਪਰਤ ਤਿਉਹਾਰ ਚ ਕੱਪੜੇ ਮਿਲ ਜਾਂਦੇ ਆ।
ਹਾਂ ਕਿਤੇ ਜਾਣਾ ਆਣਾ ਘੁੰਮ ਕਿਤੇ ਘੁੰਮ ਲੈਣ ਡਏ ਆ, ਕੱਪੜੇ ਮਿਲ ਜਾਣ ਡਏ ਆ। ਖਾਣ ਪੀਣ ਨੂੰ ਚੰਗਾ ਐ।
ਉਸ ਨਜ਼ਰੀਏ ਨਾਅ, ਉਹਦੇ ਹਿਸਾਬ ਨਾਲ ਪੈਸੇ ਵਾਲਾ ਹੋਇਆ।
ਮੇਰੀ ਨਜ਼ਰ ਨਾਅ ਵੀ ਪੈਸੇ ਵਾਲਾ ਹੀ ਹੋਇਆ। ਜਿਹਦਾ ਘਰ ਚੰਗਾ ਬਣਿਆ ਹੋਇਆ ਵਾ, ਹਾਂ ਮੇਰ ਨਜਰ ਨਾਲ ਵੀ ਪੈਹੇ ਵਾਲਾ ਵਾ ਅਗਲਿਆ ਨੇ ਉਹਨੂੰ ਗਹਿਣੇ ਪਾਏ ਆ ਪੈਸੇ ਵਾਲਾ ਵਾ। ਉਈ ਇੱਕ ਸਾਲ ਦੇ ਅੰਦਰ ਪੂਰੀ ਹੋ ਆਈ ਬੈਂਗਲੋਰ ਘੁੰਮ ਆਈ ਅ ਤਰੂਪਤੀ ਘੁੰਮ ਆਈ।
ਇੱਕ ਸਾਲ ਦੇ ਅੰਦਰ।
ਹਾਂ ਤੇ ਪਹਿਲੇ ਜਦੋਂ ਉਹ ਦਾ ਵਿਆਹ ਹੋਇਆ ਉਦੋਂ ਹੁਣੀ ਤੀਰੂਪਤੀ ਗਏ ਮੱਥਾ ਟੇਕਣ। ਫਿਰ ਉੱਧਰੋਂ ਵਾਧਾ ਵਧ ਕੋ ਦੇ ਜੋ ਦਰਾਣੀ ਦੇ ਮੁੰਡੇ ਦਾ ਜਠਾਣੀ ਦੇ ਮੁੰਡੇ ਦਾ ਬਡੇ ਤੇ ਉੱਥੇ ਬੈਂਗਲੋਰ ਗਏ ਉੱਥੇ ਉਹ ਕੇ ਆਈ ਫਿਰ ਪੂਰੀ ਹੋ ਕੇ ਆਈ ਉਹ ਦੋ ਦਿੰਦੇ ਜੋ ਵੀ ਉਹ ਕਰਕੇ ਆਏ ਪਤਾ ਨੀ ਕੀ ਮੂੰਹ ਵੇਖਕੇ ਆਏ ਪੂਰੀ ਦਾ। ਆਖਿਰ ਗਈ ਤਾਂ ਸਈ।
ਆਪਾ ਈ ਕਿਤੇ ਨੀ ਜਾਂਦੇ ਐਵੇਂ। ਆਪਾਂ ਤੇ ਜਿੱਥੇ ਗਏ ਸੀ ਉੱਥੇ ਵੀ ਜਾ ਕੇ ਸਾਡਾ ਬੁਰਾ ਈ ਹਾਲ ਭੱਜਾ ਦੋੜੀ
ਨਈ ਇਸ ਵਾਰ ਅਸੀਂ ਜਾਵਾਂਗੇ ਇਸ ਵਾਰ ਅਸੀਂ ਚੰਗੀ ਨਾਲ ਜਾਵਾਂਗੇ ਹੋਕੇ ਆਵਾਂਗੇ।
ਭੱਜਦੇ ਕਦੇ ਉੱਧਰ ਭੱਜਦੇ ਦੋ-ਚਾਰ ਦਿਨ 'ਚ ਪੂਰਾ ਭੱਜ-ਭੱਜ। ਦਾ ਟਾਈਮ ਪਾਸ ਕਰ ਲਿਆ। ਸਾਡੀ ਗਲਤੀ ਸੀ ਜਾ ਕੇ ਤੁਰੰਤ-ਤੁਰੰਤ ਕੁਛ ਸੈਟਿੰਗ ਈ ਨੀ ਕੀਤੀ ਸਈ ਏ। ਹਾਂ ਜਾਂਦੇ ਸਾ ਤਈ ਆਪੇ ਤਿਆਰੀ ਕਰ ਲੈਂਦੇ ਵਾਪ
ਹੂੰ ਲਏ ਲੇਕਿਨ ਮੈਨੂੰ ਉਨੇ 'ਚ ਵੀ ਮੈਨੂੰ ਬਹੁਤ ਮਜ਼ਾ ਆਇਆ ਜਿਨੇ ਕੁਛ ਵੀ ਦੇਖਿਆ ਹੋਵੇ। ਉਹਨੇ ਇੰਨਾ ਦੇਖ ਲਿਆ ਉਹਦੇ ਲਈ ਇਹੀ ਬਹੁਤ ਆ ਮੇਰੇ ਲਈ ਉਹੀ ਵਰਲਡ ਟੂਰ ਹੋ ਹੋ ਗਿਆ ਮੇਰਾ ਤਾਂ
ਬਸ ਸ਼ਾਂਤੀ ਸੀ, ਸਕੂਨ ਸੀ।
ਮੇਰਾ ਬਸ ਚੱਲੇ ਤੇ ਮੈਂ ਹਰ ਸਾਲ ਦਰਸ਼ਨ ਕਰਕੇ ਆਵਾਂ, ਹਰ ਸਾਲ ਜਾਵਾਂ। ਕਿੰਨਾ ਚੰਗਾ ਲੱਗਦਾ ਆ, ‌‌ ਹੂੰ।
ਕਿਵੇਂ ਸਕੂਨ ਆ, ਸ਼ਾਂਤੀ ਆ। ਇਕਦਮ ਮਤਲਬ ਬੰਦਾ ਆਪਣੇ ਦੁੱਖ, ਦਰਦ, ਪੀੜਾ ਸਭ ਭੁਲ ਜਾਂਦਾ ਉੱਥੇ ਜਾ ਕੇ ਇਹੋ ਜਿਹੀ ਜਗ੍ਹਾ ਇੰਨੀ ਸ਼ਾਂਤੀ ਆ।
ਚੰਗਾ ਲੱਗਦਾ ਵਾ ਇੱਕ ਅਲੱਗ ਹੀ ਦੁਨੀਆ ਵਾ ਉੱਥੇ
ਮੈਪ ਉਹਨੂੰ ਪੁੱਛਿਆ ਮੈਂ ਕਿਹਾ ਤੇਰੀ ਮਾਂ ਹੁਣੇ ਕੁੱਝ ਬੋਲਦੇ ਨੀ ਆ ਮੇਰੇ ਬਾਰੇ ਕਹਿੰਦਾ ਨਹੀਂ ਮੈਂ ਕਿਹਾ ਨਹੀਂ ਫੇਰ ਵੀ ਕੋਈ ਪੁੱਛ ਤੇ ਆਪਣੇ ਪਰਿਵਾਰ ਬਹਿ ਕੇ ਆਪਣੇ ਬੱਚਿਆਂ ਨਾਲ ਬੰਦਿਆਂ ਨਾਲ ਕੋਈ ਤੇ ਉਹ ਕਰਦਾਂ ਵਾ ਹਾਂ -ਹਾਂ ਕੁਛ ਵੀ ਬੋਲਦਾ ਵਾ ਮੈਖਾ ਕਹਿੰਦੇ ਆ ਕੀ ਹੁਣੇ ਤਾਂ ਠੀਕ ਆ ਲੇਕਿਨ ਕਦੋਂ ਤੱਕ ਠੀਕ ਰਹਿੰਦੀ ਆ ਵੇਖੋ। ਹਾਂ, ਹੁਣੇ ਤੇ ਦੋਵੇਂ ਬੱਚੇ ਕੋਲ ਆਉਂਦੀ ਆ। ਲੇਕਿਨ ਕਦੋਂ ਤੱਕ ਆਉਣ ਦਿੰਦੀ ਆ ਵੇਖੋ। ਕਹਿੰਦਾ ਏ ਕਹਿੰਦੇ ਆ। ਮੈਂ ਕਿਹਾ ਅੱਛਾ ਮੈਂ ਕਿਹਾ ਇਹ ਗੱਲ ਸ ਖਣ ਦੇ ਬਾਵਜੂਦ ਵੀ ਉਹਨਾਂ ਨੂੰ ਪਤਾ ਵਾ ਮਤਲਬ ਕਿਦੋਂ ਤੱਕ ਆਉਣ ਦਿੰਦੀ ਆ। ਮਤਲਬ ਪਤਾ ਵਾ ਕਿਸੇ ਵੀ ਟਾਈਮ ਨਹੀਂ ਆਉਣ ਦੇ ਸਕਦੀ ਹੈ ਹਾਂ। ਫਿਰ ਵੀ ਵਿਚਾਰੇ ਸਾਂਭ ਦੇਣ ਡੇ ਆ ਹਾਂ। ਮੈ ਤੇ ਉਹੀ ਸੋਚ ਕੇ ਨਈ ਵੀ ਸਾਂਭ ਸਕਦੇ ਇਹਦਾ ਕਿ ਇਹਨੇ ਤੇ ਕਦੇ ਵੀ ਆਉਣ ਨ ਤੇ ਹੀ ਤੇ ਆਹੀ ਇਹਦੀ ਕਿ ਮਦਦ ਕਰੀਏ ਮਤਲਬ ਮੈਂ ਸਲਾਹ ਸੋਚਦੀ ਆ ਤੇ ਉਹ ਵੀ ਚਲਾਕ ਹਨ ਨਾ ਨੂੰ ਵੀ ਪਤਾ ਵਾ ਅੱਜ ਨੀ ਤੇ ਕੱਲ ਤੇ ਇਹਨੇ ਕਦੇ ਵੀ ਬੰਦ ਕਰ ਦੇਣਾ ਵਾ। ਹਾਂ ਕੀ ਮਤਲਬ- ਮਤ ਮਤਲ ਉਹਨਾਂ ਨੂੰ ਵੀ ਪਤਾ ਵਾ ਕਿ ਆਪਣਾ ਟਾਈਮ ਪਾਰ ਕਰਵਾਉਣ ਡੀ ਆ‌ ਸਾ
ਹੂੰ ਸਮਝ ਗੇ ਮਤਲਬ ਹੁਣੀ ਸਮਝ ਗੇ ਕਿ ਇਹਦਾ ਬੱਚਾ ਛੋਟਾ ਵਾ। ਤਾਂ ਹੀ ਇਹ ਦੇਣ ਦੀ ਆ ਕਿਉਂਕਿ ਇਹਨੂੰ ਦਿੱਕਤ ਆ ਸਾਂਭਣ ਦੀ।
ਇਨੇ ਕਦੇ ਵੀ ਕਿੱਧਤੀ ਬੰਦ ਕਰ ਸਕਦੀ ਹੈ ਦੋਵਾਂ -ਦੋਵਾਂ ਦੀ। ਮੈਂ ਕਿਹਾ ਹਾਂ ਨਹੀਂ ਹੀ ਕਰੂੰਗੀ ਮੈਂ ਕਿਹਾ ਮੈਂ ਕਿਹਾ ਉਹ ਨੀ। ਹਮੇਸ਼ਾ ਕਰਦੇ ਆ ਮੈਂ ਤੇ ਠੀਕ ਰਹਿਣਾ ਹੀ ਚਾਹੁੰਦੀ ਹਾਂ ਲੇਕਿਨ ਉਹ ਕਰਦੇ ਆ ਹਮੇਸ਼ਾ ਕਿ ਕੁਛ ਨਾ ਕੁਛ ਇਹਹੋ ਜਿਹਾ ਕਰ ਦਿੰਦੇ ਆ ਜੋ ਮੈਨੂੰ ਫਿਰ ਬਹੁਤ ਜ਼ਿਆਦਾ ਖਰਾਬ ਲੱਗ ਜਾਂਦਾ ਵਾ। ਮੈਂ ਕਿਹਾ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਮੈਂ ਕਿਹਾ ਮੈਂ ਕਿਹਾ ਕੁੜੀ ਦਾ ਤੇ ਨਹੀਂ ਕਰਦੇ ਹੁੰਦੇ ਸੀ ਇਨਾ ਮੈਂ ਕਿਹਾ ਮੁੰਡੇ ਦਾ ਕਿਤਨਾ ਕਰਦੇ ਆ ਕਿਉਂਕਿ ਉਹਨਾ ਨੂੰ ਲੱਗਦਾ ਆ। ਕਿਵੇਂ ਮੁੰਡਾ ਵਾ ਇਹਨੇ ਤਾਂ ਸਾਡੇ ਕੋਲ ਹੀ ਰਹਿਣਾ ਵਾ। ਹਾਂ ਮੈਂ ਕਿਹਾ ਉਹਦੇ ਬਾਰੇ ਤਾਂ ਕੁੱਛ ਵੀ ਕਹਿੰਦੇ ਸੀ ਕਹਿ ਦਿੰਦੀ ਸਾਡੇ ਕੋਲ ਪੈਸੇ ਹੀ ਨਹੀਂ ਆ ਸਾਡੇ ਕੋਲ ਪੈਸੇ ਹੀ ਨਹੀਂ ਆ। ਕਹਿੰਦਾ ਉਦੋਂ ਨਹੀਂ ਹੀ ਹੁਣ ਹੈਗੇ ਆ ਤੇ ਕਰ ਦਿੰਦੇ ਆ ਹਾ।
ਇਹਦੇ ਪੈਰ ਬਹੁਤ ਚੰਗ
ਤੇ ਸਰਟੀਫਿਕੇਟ ਵੇ ਇਹੀ ਬੋਲਿਆ ਉਦੋਂ ਉਹਨਾਂ ਕੋਲ ਪੈਸੇ ਹੀ ਨਹੀਂ ਸੀ ਕਿ ਦੁਬਾਰਾ ਬਣਵਾ ਕੇ ਦਿੰਦੇ।
ਕੋਈ ਨਹੀਂ ਇਹਦੇ ਬਡੇ ਤੇ ਫੇਰ ਕੁਝ ਚੰਗਾ ਹੀ ਦਊਗੇ।
ਮੈਂ ਕਿਹਾ ਹੁਣ ਕਿਤਰ੍ਹਾਂ ਕਹ ਦਿੰਦੇ ਹਰ ਚੀਜ਼ ਚ। ਕਿ ਠੀਕ ਹੈ ਜਿਆਦੇ ਨੀ ਦੇਣੇ ਅਸੀਂ ਅੱਧੇ ਦੇਨੇਂ ਹ ਤੇ ਅੱਧੇ ਤੁਸੀਂ ਪਾਲਓ ਮੈਂ ਕਿਹਾ ਕੁੜੀ ਵਾਰੀ ਤੇ ਕਹਿੰਦੇ ਹੀ ਸਾਡੇ ਕੋਲ ਹੈਗੇ ਹੀ ਨੀ ਅਈ। ਕਰੀਏ। ਮੈਂ ਕਿਹਾ ਫਰਕ ਕਰਨ ਡਏ ਆ ਮੈਂ ਕਿਹਾ ਠੀਕ ਹੈ ਲੇਕਿਨ ਕਰੰਟ ਤੇ ਡਏ ਆ
ਕੋਈ ਨਹੀਂ ਜਿੰਨਾ ਕਰ ਦਿਓ ਉਨ੍ਹਾਂ ਕਰਵਾ ਲਓ।
ਹਾਂ ਮਤਲਬ ਮੈਂ ਕਿਹਾ ਉਹਨਾਂ ਨੂੰ ਪਤਾ ਵਾ, ਫੇਰ ਵੀ ਵਿਚਾਰੇ ਸਾਂਭ ਦੇਣ ਡਏ ਆ। ਇੰਨੇ ਤੇ ਕਦੀ ਵੀ ਮੁੜੀਆਂ ਲੈ ਆ ਮੈਂ ਕਿਹਾ ਕਦੀ ਵੀ ਉਹਣੀ ਸੋਚਣ ਦੇ ਕੀ ਮੁੜੀਆਂ ਲੈ ਆ।
ਕਾਫੀ ਚਲਾਕ ਬੁੱਢੀ ਆ ਵੇਖਣ ਨੂੰ ਸਿਧੜੀ ਜਿਹੀ ਲੱਗਦੀ ਆ।
ਸਭ ਚਲਾਕ ਹੈ ਸਭ ਚਲਾਕ ਹੋਣ ਦੇ ਬਾਵਜੂਦ ਕਰ ਦੇਂਦੇ। ਇਹਨੇ ਬਦਮਾਸ਼ ਆ ਮੋਟਰ। ਜਦੋਂ ਸਾਡੀ ਮੋਟਰ ਛੋਟੀ ਸੀ ਉਦੋਂ ਅਗਲਿਆ ਨੇਂ ਇਟਾਂ। ਪਾਣੀ ਛੱਡ ਕੇ ਰੱਖਦੀ ਸੀ ਤੇ ਆਪਾਂ ਕੋ ਇੱਕ ਬਾਲਟੀ ਪਾਣੀ ਨਿਓ ਆਉਂਦਾ ਸੀ। ਹੁਣ ਇਨਾਂ ਨੂੰ ਮਿਲਣੀ ਮੋਟਰ ਵੱਡੀ ਹੁਣ ਜੇ ਮੋਟਰ ਵੱਡੀ ਥੱਲੇ। ਇਹ ਆ। ਥਲੇ ਵਾਲਿਆਂ ਦਾ ਤੇ ਪਾਣੀ ਮੋਟਰ ਨਾ ਜਾਣਾ ਉ ਜਿਹਨੇ ਉ ਵਾਲੇ ਉੱਤੇ ਹੋਣਾ। ਐਂਵੇ ਤੇ ਪਾਣੀ ਆਉਣਾ ਨਹੀਂ ਤੇ ਹੁਣ ਚਲਾਕਾਂ ਨੇ ਟਾਈਮ ਬੰਨਤਾ ਵਾ। ਕਿ ਇਹ ਟਾਈਮ ਚ ਅਸੀਂ ਛੱਡਾਂਗੇ ਤੇ ਉਹ ਟਾਈਮ ਚ ਤੁਸੀਂ ਨਾ ਛੱਡੋ ਉਹ ਟਾਈਮ ਚ ਤੁਸੀਂ ਛੱਡੋਗੇ ਤੇ ਉਹ ਟਾਈਮ ਚ ਅਸੀ ਨਹੀਂ ਛੱਡਾਂਗੇ ਪਤਾ ਵਾ ਮੈਂ ਕਿਹਾ ਠੀਕ ਹੋ ਤੇਰੀ ਮਾਂ ਨੇ ਕਿਉਂ ਨੀ ਬੋਲਿਆ ਕਿ ਨਹੀਂ ਜਦੋਂ ਆਪਣੀਆਂ ਆਪਣੀਆਂ ਮੋਟਰਾਂ ਵਾ ਤੇ ਤੁਸੀਂ
ਕੁੱਟਤੇ ਕਿੰਨੇ ਭੌਂਕਣ ਡੇ ਯਾਰ ਠੀਕ ਇਹਨਾਂ ਨੇ ਤਮਾਸ਼ਾ ਲਗਾਇਆ ਹੋਇਆ
ਹ ਅਮ ਕੀ ਬੋਲੀਏ ਇਨ੍ਹਾਂਨੂੰ।
ਹੁਣ ਤੇ ਗੇਟ ਚ ਖਲੋਣ ਚ ਵੀ ਡਰ ਲੱਗਦਾ ਕਿਤੇ ਮੂੰਹ ਦੇ ਅੱਗੇ ਆਕੇ ਨਾ ਕੋਈ ਖੜਾ ਹੋ।
ਕਹਿੰਦਾ ਨਹੀਂ ਮੰਮੀ ਕਹਿੰਦੀ ਆ ਕਿ ਚੰਗਾ ਨੀ ਲੱਗਦਾ ਵਾ ਰਹਿਣ ਦੇ ਕੀ ਬੋਲਾਂ ਉਹ ਬੁਰੇ ਆ ਤੇ ਅਸੀਂ ਨੀ ਨਾ ਬੁਰੇ ਬਣ ਜਾਣਾ ਵਾ ਇਸ ਲਈ ਮੰਮੀ ਫੇਰ ਕੁਛ ਨਹੀਂ ਬੋਲਦੀ ਆ। ਸਵੇਰੇ ਅਸੀਂ ਸਵੇਰੇ ਛੱਡਦੇ ਆ ਦੁਪਹਿਰੇ ਨੂੰ ਛੱਡਦੇ ਮੋਟਰ ਫੇਰ ਉਹ ਸ਼ਾਮ ਨੂੰ ਥੋੜ੍ਹੀ ਦੇਰ ਛੱਡਦੇ ਥੋੜ੍ਹੀ ਦੇਰ ਇਹੀ ਛੱਡਦੇ ਆ। ਮੈਂ ਕਿਹਾ ਜਦੋਂ ਸਾਡਾ ਪਾਣੀ ਨੀ ਆਉਂਦਾ ਸੀ ਉਦੋਂ ਕਦੀ ਤੇ ਤਰਸ ਨੀ ਕੀਤਾ ਇਹਨਾ ਕਿ ਅਸੀਂ ਵੀ ਮੋਟਰ ਬੰਦ ਕਰ ਦਈਏ ਕਿ ਦੂਸਰਾ ਵੀ ਦੋ ਬਾਲਟੀਆਂ ਭਰ ਲਵੇ। ਜਦੋਂ ਇਹ ਛੱਡਣ ਉਹਦੇ ਨਾਲ ਹੀ ਉਹਨਾ ਨੇ ਵੀ ਛੱਡ ਲ ਕਿਉਂਕਿ ਪਤਾ ਹੁੰਦਾ ਸੀ ਸਾਡੀ ਛੱਡਣ ਦੇ ਬਾਅਦ ਤ ਇਹਨਾਂ ਦਾ ਤੇ ਪਾਣੀ ਆਉਣਾ ਨੀ ਆ ਸਾਡਾ ਤੇ ਆਈ ਜਾਣਾ ਵਾ। ਹੁਣ ਜਦੋਂ ਵੱਡੀ ਮੋਟਰ ਲਗਾ ਲਈ ਨਹੀਂ ਆਉਣ ਡਿਆ ਪਾਣੀ ਤਾਂ ਹੁਣ ਕਿਸ ਤਰ੍ਹਾਂ ਪਰੇਸ਼ਾਨੀ ਲੱਗਣ ਦੀ ਕਿਹਾ ਇਹਨਾਂ ਨੇ ਛੱਡ ਲਈ ਤਾਂ ਸਾਡਾ ਪਾਣੀ ਨੀ ਆਂਦਾ ਕਹਿੰਦਾ ਬੁਰ ਹੀ ਨਾ ਪੜ੍ਹਨਾ ਤੇ ਮੈਂ ਕਿਹਾ ਕਿ ਕਉਂ ਜੋ ਮੇਰੀ ਮੰਮੀ ਕਹਿੰਦੀ ਆ ਕਿ ਜੋ ਜਿੱਦ ਕਹਿੰਦਾ ਉਹ ਓਨੂੰ ਉਸ ਤਰ੍ਹਾਂ ਨ ਪਾਣਾ ਚਾਹੀਦਾ ਹੁੰਦਾ ਮੈਂ ਤੇ ਕ ਉ ਤਰਾ ਹੀ ਬਣ ਜਾਹੀਦਾ ਹੁੰਦਾ ਕਹਿੰਦਾ ਫਿਰ ਆਉਦਿਆਂ ਹੀ ਨਾ ਸਵਰਾਜ ਚਾਪੜ ਲੈ ਕੇ ਉਹ ਤੇ ਉਹਨੂੰ ਰੋਕ ਲਿਆ ਸੀ ਹ
ਹਾਂ ਮੈਂ ਸੁੋਣ ਰਹੀ ਹਾਂ
ਚਲੀ ਗਈ।
ਮੈਂ ਤੇਰੀ ਸਟੋਰੀ ਸੁਣਨ ਡੇ ਤੇਰੀ ਮੋਟਰ ਸਟੋਰੀ ਸੁਣ ਮੈਂ ਮੋਟਰ ਸਟੋਰੀ ਸੁਣ ਰਹੀ ਹਾਂ।
ਹਾਂ ਇਹ ਸਭ ਹੋਣ ਡਿਆ ਵਾ,
ਕੀ ਕਰਨ ਆਹੀ ਤੇ ਜੁਆਇੰਟ ਫੈਮਿਲੀ ਦਾ ਦੁੱਖ ਹੈ, ਇਸ ਲਈ ਚੰਗੀ ਨੀ ਲੱਗਦੀ ਜੋਇੰਟ ਫੈਮਿਲੀ ਆਹ ਹੀ ਸਭ ਹੁੰਦਾ ਵਾ
ਹਾਂ ਆਪਣੇ ਵਾਰੀ ਉਹ ਜੋ ਮਨ ਕਰਦਾ ਮੋਟਰ ਦਾ ਕਰੀ ਜਾਂਦਾ ਵ ਕਰੀ ਜਾਂਦਾ ਵਾ
ਸਕਿੰਨ ਕੇਅਰ ਕਰਨ ਚੱਲਦੀ ਹਾਂ ਹੁਣ ਮੈਂ ਬਾਦ ਵਿੱਚ ਫਿਰ ਗੱਲ ਕਰੂੰਗੀ ਬਾਏ।
ਸ